ਹੈਲੋ
ਹੈਲੋ
ਹੈਲੋ ਹਾਂਜੀ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਆ ਜੀ।
ਵਧੀਆ ਜੀ। ਤੁਸੀਂ ਸੁਣਾਓ
ਹਾਂਜੀ ਵਧੀਆ, ਠੀਕ- ਠਾਕ।
ਹੋਰ ਘਰ ਸਭ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ -ਹਾਂਜੀ ਵਧੀਆ, ਮੌਜਾਂ ਜੀ ਮੌਜਾਂ।
ਵਧੀਆ ਜੀ ਵਧੀਆ ਹੋਣਾ ਚਾਹੀਦਾ।
ਹਾਂਜੀ। ਹੋਰ ਮੈਂ ਕਿਹਾ ਤੁਸੀਂ ਅੱਜ ਆਪਾਂ ਅੰਬਾਂ ਦੀ ਚਟਨੀ ਬਾਰੇ ਗੱਲ ਕਰਦੇ, ਬਣਾਈ ਤੁਸੀਂ ਕਦੀ??
ਨਹੀਂ ਜੀ।
ਅੰਬਾ ਦੀ ਚਟਨੀ ਨੀ ਬਣਾਈ।
ਨਹੀਂ, ਕਦੇ ਨਹੀਂ ਬਣਾਈ ਜੀ।
ਉਹ ਜੈ ਮਾਂਗੂ ਲੱਗਦੀ ਐ, ਤੁਸੀਂ ਬਣਾ ਕੇ ਵੇਖਿਓ ਮੈਂ ਉਹ ਬਣਾਉਣ ਲੱਗੀ ਸੀਗੀ। ਮੈਂ ਕਿਹਾ ਚਲੋ ਅੰਬ ਲਏ ਸੀਗੇ। ਹਾਂਜੀ, ਦੋ ਕਿਲੋ ਅੰਬ ਲਏ ਸੀਗੇ।
ਹਾਂਜੀ।
ਉਹਨਾਂ ਨੂੰ ਧੋ ਕੱਟ ਬਣਾ ਕੇ ਤੇ ਆਪਾਂ ਉਹਨਾ ਨੂੰ ਛਿੱਲ ਕੇ ਤੇ ਚੀਰ ਲੈਣੇ ਆ।
ਠੀਕ ਹੈ ਜੀ।
ਹਾਂਜੀ, ਚੀਰ ਕੇ ਤੇ ਬਸ ਆਪਣਾ ਕੀ ਕਹਿੰਦੇ ਗੈਸ ਤੇ ਰੱਖ ਦੋ, ਉਹਨਾਂ ਦਾ ਆਪਣੇ ਆਪ ਹਿਲਾਈ ਜਾਉ, ਉਹਨਾਂ ਦਾ ਆਪਣੇ ਆਪ ਕਲਰ ਚੇਂਜ ਹੋ ਜਾਣਾ। ਚਾਹੇ ਤੁਸੀਂ ਕੱਦੂਕਸ਼ ਕਰ ਲਿਓ, ਚਾਹੇ ਤੁਸੀਂ ਬਰੀਬ -ਬਰੀਕ ਕੱਟ ਲਉ। ਹਨਾ ਤੇ ਉਹ ਕੱਟ ਕੇ ਤੇ ਆਪਾਂ ਉਹਨੂੰ ਗੈਸ ਤੇ ਰੱਖ ਦੇਣਾ ਵਾ। ਪੰਦਰਾਂ ਕੁ ਮਿੰਟ ਲਈ ਕੋਲ ਖੜ ਜਾਣਾ, ਆਪਾਂ ਭੁੰਨੀ ਜਾਣਾ ਵਾ ਹਨਾ। ਭੁੰਨ ਲਿਆ ਤੇ ਨਾ ਆਪਣੇ ਆਪ ਕਲਰ ਚੇਂਜ ਹੋ ਜਾਣਾ, ਉਸ ਤੋਂ ਬਾਅਦ ਜਿੰਨੇ ਅੰਬ ਐ ਓਨੇ ਹੀ ਆਪਾਂ ਵਿੱਚ ਇਹਦੇ ਚੀਨੀ ਪਾ ਦੇਣੀ ਆ, ਇਨ ਕੇਸ ਅੱਜ-ਕੱਲ ਚੀਨੀ ਨੂੰ ਅਵਾਇਡ ਬਹੁਤ ਕਰਦੇ ਆ। ਤੇ ਚੀਨੀ ਤੁਸੀਂ ਦੇਸੀ ਸ਼ੱਕਰ ਵੀ ਪਾ ਸਕਦੇ ਹੋ।
ਠੀਕ ਆ ਜੀ।
ਹਾਂਜੀ, ਜਿਹਨੂੰ ਆਪਾਂ ਕਹਿੰਨੇ ਨਾ ਬਰਾਊਨ ਸ਼ੱਕਰ। ਉਹ ਦੇਸੀ ਖੰਡ ਆਪਾਂ ਪਾ ਸਕਦੇ ਹਾਂ।
ਠੀਕ ਆ ਜੀ।
ਤੇ ਹਾਂਜੀ ਉਹ ਤੁਸੀਂ ਬਣਾ ਕੇ ਵੇਖਿਓ, ਬਹੁਤ ਸਵਾਦ ਲੱਗਦੈ, ਵਿੱਚ ਤੁਸੀਂ ਕੋਈ ਵੀ ਡਰਾਈ ਫਰੂਟ ਭਾਵੇ ਪਾ ਦੋ ਤੁਸੀ। ਆਹ ਕਿਸ਼ਮਿਸ਼ ਪਾ ਦੋ, ਤੇ ਉਹ ਤੁਸੀਂ ਤੁਹਾਡਾ ਬੱਚੇ ਨਾਲ ਜਾਂ ਤੁਸੀਂ ਵੀ ਜਦੋਂ ਵੀ ਤੁਹਾਡਾ ਸਬਜੀ ਨਹੀਂ ਹੈ ਕੋਈ, ਆਪਾਂ ਕਹਿੰਨੇ ਕਿ ਅਸੀਂ ਯਾਰ ਆਪਾਂ ਕਾਹਦੇ ਨਾ ਰੋਟੀ ਖਾਈਏ, ਹਨਾ ਤੇ ਤੁਸੀਂ ਬੜੇ ਆਰਾਮ ਨਾਲ ਵਧੀਆ ਤਰੀਕੇ ਨਾਲ ਪਰੌਂਠੀ ਲਾਓ, ਤੇ ਚਟਨੀ ਦਾ ਆਨੰਦ ਮਾਣ ਸਕਦੇ ਹੋ।
ਠੀਕ ਆ ਜੀ।
ਬਹੁਤ ਵਧੀਆ ਬਣਦੀ, ਹਾਂਜੀ। ਹੋਰ ਅੰਬ ਦਾ ਚਾਰ ਪਾ ਲਿਆ ਤੁਸੀਂ? ਅੰਬ ਤਾ ਤੁਸੀਂ ਲੈਣੇ ਆ ਨਾ ਕੱਚੇ ਹੋਣ, ਨਾ ਜ਼ਿਆਦਾ ਪੱਕੇ ਹੋਣ।
ਠੀਕ ਆ ਜੀ।
ਹਾਂਜੀ, ਮੀਡੀਅਮ।
ਹਾਂਜੀ।
ਠੀਕ ਆ।
ਹਾਂਜੀ, ਹੋਰ ਤੁਸੀਂ ਅੰਬ ਦਾ ਚਾਰ ਪਾ ਲਿਆ?
ਹਾਂਜੀ-ਹਾਂਜੀ ਪਾ ਲਿਆ ਜੀ।
ਚਲੋ ਵਧੀਆ।
ਹਾਂਜੀ
ਤੁਸੀਂ ਕਿਸ ਤਰ੍ਹਾਂ ਪਾਇਆ ਅੰਬ ਦਾ ਚਾਰ?
ਅੰਬ ਦਾ ਚਾਰ ਜੀ ਅਸੀਂ ਪਹਿਲਾਂ ਅੰਬ ਨੂੰ ਚੰਗੀ ਤਰ੍ਹਾਂ ਧੋ ਕੇ, ਸੁਕਾ ਕੇ
ਹਾਂਜੀ
ਧੋ ਕੇ ਸੁਕਾ ਕੇ ਫਿਰ ਤੁਹਾਨੂੰ ਪਤਾ ਜਿਹੜੇ ਅੰਬਾਂ ਚ ਮਸਾਲੇ ਪੈਂਦੇ ਆ ਹਨਾ। ਮੇਥੇ ਅ ਮੇ ਤੇੇ ਸੌਫ ਤੇ ਆਪਣਾ ਲੂਣ ਮਿਰਚਾਂ ਲਾਲ, ਦੂਜੀ ਮਿਰਚ ਰੰਗ ਵਾਲੀ ਮਿਰਚ, ਹਲਦੀ
ਅੱਖਾਂ ਜੀ।
ਹਾਂਜੀ
ਓਕੇ, ਓਕੇ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸਰ ਕਰਕੇ ਹਨਾ ਦਰ-ਦਰਾ ਕਰ ਲੈਣਾ
ਅੱਛਾ ਦਰਦਰਾ ਕਰਕੇ ਪਾਇਆ ਦਰਦਰਾ ਕਰਕੇ ਜ਼ਿਆਦਾ ਵਧੀਆ ਲੱਗਦੈ।
ਹਾਂਜੀ-ਹਾਂਜੀ ਫੇਰ ਸਰ੍ਹੋਂ ਦਾ ਤੇਲ
ਉਹ ਸਰੋਂ ਦਾ ਤੇਰ ਤੁਸੀਂ ਗਰਮੀਂ ਕਰਕੇ, ਠੰਡਾ ਕਰਕੇ ਪਾਇਆ ਕਿ ਇਸ ਤਰ੍ਹਾਂ ਹੀ ਪਾਇਆ।
ਨਹੀਂ-ਨਹੀਂ-ਨਹੀਂ ਹ ਗਰਮ ਕਰਕੇ ਠੰਡਾ ਕਰਕੇ ਫੇਰ ਪਾਇਆ।
ਓਕ-ਓਕੇ, ਹਾਂਜੀ ਚਾਹ ਦੀ ਰੰਗਤ ਵਧੀਆ ਲੱਗਦੀ ਆ ਕਲਰ ਵਧੀਆ ਆਉਂਦਾ ਵਾ ਰੰਗ
ਹਾਂਜੀ
ਅੱਛਾ ਜੀ।
ਹਾਂਜੀ-ਹਾਂਜੀ।
ਵਧੀਆ, ਸੇਮ ਮੈਂ ਵੀ ਇਸ ਤਰ੍ਹਾਂ ਹੀ ਪਾਇਆ।
ਅੱਛਾ।
ਹਾਂਜੀ।
ਵਧੀਆ ਗੱਲ ਆ ਜੀ।
ਹਾਂਜੀ
ਕੋਈ ਨੀ ਤੁਹਾਡੀ ਅੰਬਾ ਵਾਲੀ ਚਟਨੀ ਟਰਾਈ ਕਰਕੇ ਵੇਖਾਂਗੇ ਅਸੀ
ਹਾਂਜੀ ਜ਼ਰੂਰ ਖਾ ਕੇ ਦੱਸਿਓ ਫੇਰ ਆਜਓ ਖੁਆ ਦੇਣੇ ਆ।
ਹੂੰ ਕੋਈ ਨੀ ਜੀ ਕਦੇ ਦਾ ਸਲਾ ਸਬੱਬ ਮਿਲਣ ਕੇ ਜ਼ਰੂਰ ਆਵਾਂਗੇ ਜੀ।
ਹਾਂਜੀ।
ਹਾਂਜੀ
ਜੀ ਬਿਲਕੁਲ ਹੋਰ ਬੱਚੇ ਗਏ ਸਕੂਲ।
ਹਾਂਜੀ
ਹਾਂਜੀ ਚਲੋ ਵਧੀਆ। ਹੋਰ ਸੁਣਾਓ ਕੀ ਬਣਾ ਰਹੇ ਅੱਜ ਫਿਰ ਲੰਚ ਦੇ ਵਿੱਚ ਦੁਪਹਿਰ ਦਾ
ਆਜ ਲੈਂਚ ਵੀ ਓ ਕੀ ਕਹਿੰਦੇ ਬੇਟਾ ਗਿਆ ਸੀਗਾ ਆਲੂ ਦੇ ਪਰਾਂਠੇ ਬਣਾਏ ਸੀ ਅੱਜ ਜਿਵੇਂ।
ਅੱਛਾ ਜੀ।
ਹਾਂਜੀ
ਠੀਕ ਐ ਆਲੂ ਦੇ ਪਰਾਂਠੇ ਓਕੇ-ਓਕੇ।
ਤਹਾਨੂੰ ਪਤਾ ਜ਼ਿਆਦਾ ਆਲੂ ਦੇ ਪਰਾਂਠੇ ਖਾ ਕੇ ਖੁਸ਼ ਰਹਿੰਦੇ ਨੇ।
ਹਾਂਜੀ ਮੇਰੀ ਵੀ ਗੁੜੀਆ ਤੇ ਮੈਂ ਵੀ ਅੱਜ ਪੁੱਛਿਆ ਵੀ ਪੁੱਤ ਟਿਫਨ ਦੇ ਵਿੱਚ ਕੀ ਪੈਕ ਕਰੀਏ। ਤੇ ਤੁਹਾਨੂੰ ਪਤਾ ਰੋ ਟੀ ਤੇ ਬੱਚੇ ਨਹੀਂ ਸਵੇਰੇ-ਸਵੇਰੇ ਮਨ ਕਰਦਾ ਯਾਰ ਆਪਣਾ ਵੀ ਨਹੀਂ ਕਰਦਾ ਤੇ ਉਹ ਤਾਂ ਫੇਰ ਬੱਚੇ ਆ ਹਨਾ।
ਹਾਂਜੀ-ਹਾਂਜੀ ਬਿਲਕੁਲ ਜੀ।
ਤੇ ਉਹਨਾਂ ਨੇ ਫਿਰ ਬ ਗੁੜੀਆ ਮੇਰੀ ਕਹਿੰਦੀ ਕਿ ਮੰਮਾ ਤੁਸੀਂ ਫਰੈਂਚ-ਫਰਾਈ ਬਣਾ ਕੇ ਦੋ
ਅੱਛਾ-ਅੱਛਾ-ਅੱਛਾ
ਹਾਂਜੀ ਫਿਰ ਫਰੈਂਚ ਫਰਾਈ ਬਣਾਈ
ਵਧੀਆ ਗੱਲ ਹੈ ਜੀ।
ਹਾਂਜੀ ਸਾਢੇ ਪੰਜ ਉੱਠ ਕੇ ਫਿਰ ਮੈਂ ਸਾਢੇ ਛੇ ਵਜੇ ਤੱਕ ਮਤਲਬ ਪੱਚੀ ਤੀਹ ਕੁ ਮਿੰਟ ਲੱਗੇ ਹੋਣਗੇ ਫਰੈੰਚ ਫਰਾਈ ਬਣਾ ਕੇ ਪੰਚੀ ਮਿੰਟ ਚ ਪੈਕ ਕਰਤੇ।
ਚਲੋ ਵਧੀਆ ਗੱਲ ਐ ਜੀ
ਹਾਂਜੀ।
ਹਾਂਜੀ ਹਾਂਜੀ
ਬਾਕੀ ਤਹਾਨੂੰ ਪਤਾ ਬੱਚਿਆਂ ਦਾ ਖਾਣ ਪੀਣ ਹਰ ਇੱਕ ਦਿਨ ਉਹਨਾਂ ਨੂੰ ਕੁਛ ਨਾ ਕੁਛ ਅਲੱਗ ਤੋ ਚਾਹੀਦਾ
ਬਿਲਕੁਲ ਜੀ।
ਸੈਂਡਵਿਚ ਹੋ ਗਏ ਕਦੀ ਮਲਾਈ ਵਾਲੇ ਹੋ ਗਏ
ਹਾਂਜੀ
ਬਿਲਕੁਲ ਤੁਸੀਂ ਸਮਾਇਲੀ ਵਗੈਰਾ ਬਣਾ ਲੈਂਦੇ ਬੱਚਿਆਂ ਲਈ ਪੈਕ ਕਰਨ ਲਈ ਟਿਫਨ ਚ
ਨਹੀਂ ਜੀ ਉਹ ਕਿੱਦਾਂ ਬਣਾਈ ਦੀ।
ਉਹ ਜੀ ਬਸ ਆਲੂ ਬੋਇਲ ਕਰਲੋ ਉਬਾਲ ਲੋੋ ਤੁਸੀਂ ਪਹਿਲਾ ਤੁਸੀਂ ਨਾ ਥੋੜ੍ਹੀ ਕੁਆਂਟਿਟੀ ਚ ਬਣਾਇੳ ਮਤਲਬ ਥੋੜਾ ਸਮਾਨ ਲੈ ਕੇ
ਹਾਂਜੀ
ਆਲੂ ਬ ਉਬਾਲ ਲਏ ਤੁਸੀਂ ਉਹਨਾਂ ਨੂੰ ਠੰਡੀ ਕਰਕੇ ਕਿਲੋ ਜੋ ਵੀ ਮਸਾਲਾ ਤੁਸੀਂ ਪਾਣਾ ਵਾ ਵਿੱਚ ਪਾਦੋ ਤੇ ਤੁਸੀਂ ਕੀ ਕਰੋ ਉਹਦਾ ਕੀ ਕਹਿੰਦੇ ਉਹਨੂੰ ਸੂਜੀ ਹੁੰਦੀ ਐ ਨਾ।
ਹਾਂਜੀ
ਸੂਜੀ ਸੂਜੀ ਨੂੰ ਵਿੱਚ ਪਾ ਦੋ ਆਲੂਆਂ ਦੇ ਮਿਕਸ ਕਰ ਲੋ। ਹਾਂਜੀ -ਹਾਂਜੀ ਕੱਚੀ
ਅੱਛਾ ਮੈਂ ਸੋਚਿਆ ਚ ਪਾਣੀ ਚੂ ਉਬਾਲ ਕੇ ਪਹਿਲਾਂ।
ਨਹੀਂ
ਹਾਂਜੀ
ਹਾਂਜੀ ਤੇ ਹਾਂਜੀ ਉਬਾਲਣ ਵਾਲੀ ਵੀ ਹੈਗੀ ਆ ਪਰ ਇਹ ਅਸੀਂ ਇੱਦਾਂ ਹੀ ਪਾਉਣੀ ਆ।
ਠੀਕ ਆ ਜੀ
ਹਾਂਜੀ ਇਸ ਤਰ੍ਹਾਂ ਹੀ ਪਾ ਕੇ ਆਲੂਆਂ ਨੂੰ ਚੰਗੀ ਤਰ੍ਹਾਂ ਉਹਦਾ ਉਹ ਬਣਾ ਕੇ ਤੇ ਹਰੀਆਂ ਮਿਰਚਾਂ ਜੋ ਵੀ ਤੁਸੀਂ ਪਾਣਾ ਵਾ ਪਾਲਓ ਐਨੀ ਨੀ ਪਾਣੀ ਆਪਾਂ ਬਿਲਕੁਲ ਥੋੜ੍ਹੀ ਜੀ ਪਾਣੀ ਆ ਆਪਾ ਸੂਜੀ।
ਠੀਕ ਆ ਜੀ।
ਹਾਂਜੀ। ਪਾਣੀ ਚ ਆਪਾਂ ਉਨਾਂ ਆਲੂਆਂ ਨੂੰ ਮੈਸ਼ ਕਰਕੇ ਦਸ ਕ ਮਿੰਟ ਲਈ ਰੱਖ-ਰੱਖ ਦੇਣਾ ਵਾ ਰੱਖ ਤਾਂ ਜਦੋਂ ਥੋੜਾ ਤੁਹਾਨੂੰ ਲੱਗਿਆ ਕੋਸੇ ਹਲਕਾ ਜਾ ਕੋੇਸੋ ਪਾਣੀ ਜੇ ਲੋੜ ਜ਼ਰੂਰਤ ਪਈ ਤੁਹਾਨੂੰ ਤੇ ਕੋਸਾ ਪਾਣੀ ਪਾਣਾ ਵਿੱਚ।
ਠੀਕ ਆ ਜੀ।
ਹਾਂਜੀ ਤੇ ਬਸ ਅਸੀਂ ਓ ਗੋਲ ਦੀ ਸ਼ੇਪ ਕਰਕੇ ਤੇ ਫੇਰ ਚਮਚ ਦਾ ਜੇੜਾ ਅਗਲਾ ਪਾਰਟ ਹੁੰਦਾ ਵਾ ਓਦੇ ਨਾਲ ਸਮਾਈਲ ਬਣਾ ਦੇਣੀ ਆ ਤੇ ਚਮਚ ਦਾ ਜੇੜਾ ਬੈਕ ਪਾ ਭਾ-ਭਾ ਹੈਗਾ ਓਦੇ ਨਾਲ ਤੁਸੀਂ ਓ ਬਣਾ ਦੇਣੀ ਆਈਸ ਬਣਾ ਦੇਣੀ ਆ ਬਸ ਬਣਾ ਕੇ ਰੱਖ ਲੋ ਉਸ ਤੋਂ ਬਾਦ ਤੁਰੰਤ ਤੇਲ ਗਰਮ ਕਰਕੇ ਹਲਕਾ ਜਾ ਠੰਡਾ ਜਦੋਂ ਹੋ ਗਿਆ ਹਲਕਾ ਜਾ ਫ਼ਿਰ ਔਨ ਕਰਕੇ ਫ਼ਿਰ ਤੁਸੀਂ ਸਮਾਇਲੀ ਕੱਢ ਸਕਦੇ ਓ
ਠੀਕ ਆ ਜੀ ਇਨੂੰ ਫਰਿੱਜ ਚ ਰੱਖਣਾ ਪੈਲਾਂ ਓ ਕਰਕੇ
ਏ ਫੇਰ ਤੁਸੀਂ ਆਪਣਾ ਓਦੇ ਵਿੱਚੋਂ ਕੱਢ ਸਕਦੇ ਓ। ਫੇ ਤੇਲ ਚੋਂ।
ਅੱਛਾ ਨੀ ਪੈਲਾਂ ਏ ਜੇੜਾ ਬੈਟਰ ਤੁਸੀਂ ਦੱਸਿਆਂ ਏ ਪੈਲਾਂ ਫਰਿੱਜ਼ ਚ ਰੱਖਣਾ ਆ?
ਨਈ-ਨਈ ਕੋਈ ਫ਼ਰਿੱਜ਼ ਚ ਨੀ ਰੱਖਣਾ ਬਸ ਦਸ ਮਿੰਟ ਲਈ ਆਪਾਂ ਓਨੂੰ ਰੈਸਟ ਦਵਾਣੀ ਐ।
ਠੀ
ਵੀ ਪੈਚ ਹੋਣ ਤੋਂ ਪੈਲਾਂ ਆਪਾਂ ਉਨੂੰ ਥੋੜ੍ਹਾ ਜਾ ਰੱਖਣਾ ਵਾ ਵੀ ਓਨੂੰ ਜਿਵੇਂ ਕੈ ਲੋ ਕੀ ਆਪਾਂ ਆਟਾ ਗੁੰਨ ਕੇ ਤਾਜ਼ੀ-ਤਾਜ਼ੀ ਰੋਟੀ ਨਈ ਬਣਾ ਸਕਦੇ ਓ ਸਈ ਨੀ ਉਨੂੰ ਆਪਾਂ ਮਿੰਟ ਦੀ ਬ੍ਰੇਕ ਦਿੰਨੇ ਆ
ਹਾਂਜੀ।
ਉਸ ਤੋਂ ਬਾਦ ਆਪਾਂ ਹਨਾ ਫੁਲਕੇ ਬਣਾ ਨੇ ਤੇ ਫ਼ੇਰ ਥੋੜ੍ਹਾ ਫਲ ਐਸੀ ਤਰ੍ਹਾਂ ਆਪਾਂ ਆਲੂਆਂ ਨੂੰ ਰੈਸਟ ਦਵਾ ਕੇ ਜੇੜੀ ਤਿਆਰ ਕੀਤੀ ਆ
ਠੀਕ-ਠੀਕ
ਹਾਂਜੀ ਬਣਾ ਕੇ ਦੇਖਿਓ ਮੈਂ ਬਣਾਏ ਹੋਏ ਨੇ ਬੋਤ ਵਧੀਆਂ ਬਣੇ ਕਈ ਐਸ ਤਰ੍ਹਾਂ ਕਰਦੇ ਆ ਕੀ ਪਾਣੀ ਦੇ ਵਿੱਚ ਸੂਜੀ ਨੂੰ ਭੁੰਦੇ ਆ।
ਹਾਂਜੀ।
ਹਾਂਜੀ। ਪਾਣੀ ਦੇ ਵਿੱਚ ਪਾਂਦੇ ਨੇ ਘਿਓ ਪਾਕੇ ਸੂਜੀ ਨੂੰ ਭੁੰਨ ਕੇ ਹਲਕਾ ਜਾ ਤੇ ਫ਼ੇਰ ਪਾਣੀ ਪਾ ਦਿੰਦੇ ਨੇ ਫੇ਼ਰ ਆਲੂ ਪਾਂਦੇ ਨੇ ਹਨਾ ਆਲੂ ਪਾ ਕੇ ਫ਼ਿਰ ਮਸਾਲੇ ਵਗੈਰਾ ਜੋ ਵੀ ਓਨਾਂ ਨੇ ਪਾਣਾ ਵਾ ਪਾਂਦੇ ਨੇ। ਬਟ ਮੈਂ ਓਸ ਤਰ੍ਹਾਂ ਵੀ ਬਣਾ ਕੇ ਦੇਖਿਆਂ ਸੀ ਏਸ ਤਰ੍ਹਾਂ ਵੀ ਵਧੀਆਂ ਬਣਦੇ ਆ।
ਅੱਛਾ ਜੀ।
ਹਾਂਜੀ ਥੋੜ੍ਹਾ ਜਾ ਵਿੱਚ ਓ ਪਾ ਲਿਓ ਤੁਸੀਂ ਕੀ ਕੇਂਦੇ ਆ ਓਨੂੰ ਬਲ ਊਂ ਬਰੈੱਡ ਦੇ ਜੇੜੀਆਂ ਸੈਡਾਂ ਹੁੰਦੀਆਂ ਨਾ ਬਰੈੱਡਕਰਮ
ਹਾਂਜੀ।
ਤੁਸੀਂ ਥੋੜ੍ਹਾ ਜਾ ਓ ਪਾ ਲਿਓ ਓਦੇ ਨਾ ਨਾ ਅ ਬੈਂਡਿੰਗ ਅੱਛੀ ਬਣ ਜਾਂਦੀ ਐ।
ਠੀਕ ਆ ਜੀ।
ਹਾਂ ਜੀ ਬਣਾ ਕੇ ਵੇਖਿਓ ਕਿਸ ਤਰ੍ਹਾਂ ਦੇ ਬਣੇ ਫੇਰ ਮੈਨੂੰ ਦੱਸਿਓ।
ਹਾਂਜੀ, ਇੱਕ ਤੁਹਾਡੀ ਅੰਬਾਂ ਦੀ ਚਟਨੀ ਇੱਕ ਤੁਹਾਡੇ ਆ ਸਮਾਈਲੀ ਜ਼ਰੂਰੀ ਟਰਾਈ ਕਰਾਂਗੀ ਮੈਂ।
ਹਾਂਜੀ, ਜ਼ਰੂਰ ਜੀ ਜ਼ਰੂਰ। ਹਾਂਜੀ ਹੋਰ ਸੁਣਾਓ? ਬਣਾ ਕੇ ਦੱਸਿਓ ਕਿੱਦਾਂ ਦੀ ਬਣੀ ਆ ਪਤਾ ਕੀ ਬੱਚੇ ਆ ਆ ਖੁਸ਼ ਹੋ ਕੇ ਖਾਂਦੇ ਆ ਅੱਜ ਕੱਲ੍ਹ ਦੀਦੀ ਅਹ ਬਾਹਰਲੀਆਂ ਚੀਜ਼ਾਂ ਨੂੰ ਆਪਾਂ ਕਿਉਂ ਨਾ ਆਪਾਂ ਘਰੇ ਬਣਾ ਕੇ ਦੇਈਏ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹਾਂਜੀ, ਬਾਹਰਲੀਆਂ ਚੀਜ਼ਾਂ ਚ ਸਾਨੂੰ ਕੀ ਪਤਾ ਕਿਹੜੇ ਤੇਲ ਦੀਆਂ ਬਣਦੀਆਂ ਵਾ। ਧੋਂਦੇ ਆ ਕਿ ਨਹੀਂ ਧੋਂਦੇ ਹਨਾ ਆਪ ਕੁਛ ਨੀ
ਠੀਕ ਆ ਹਾਂਜੀ, ਠੀਕ ਆ ਜੀ ਦੀ ਤੁਹਾਡੇ ਨਾਲ਼ ਗੱਲ ਕਰਕੇ ਬਹੁਤ ਵਧੀਆਂ ਲੱਗਾ ਸਸ੍ਰੀ ਕਾਲ ਜੀ।
ਹਾਂਜੀ, ਠੀਕ ਆ ਜੀ ਠੀਕ ਸਸੀ ਕਾਲ।